ਸਤਿ ਸ਼ੀ੍ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ
ਵਧੀਆ ਵਧੀਆ ਜੀ, ਤੁਸੀਂ ਸੁਣਾਓ
ਸਾਡਾ ਵੀ ਵਧੀਆਂ। ਹੋਰ ਕੀ ਕਰ
ਕੁਝ ਨੀ ਜੇ ਬ੍ਰੇਕਫਾਸਟ ਕਰਕੇ ਹੁਣ ਫਰੀ ਹੋਏ ਸੀ। ਤੁਸੀਂ ਸੁਣਾਓ, ਤੁਸੀਂ ਕਰ ਲਿਆ ਬ੍ਰੇਕਫਾਸਟ?
ਹਾਂਜੀ ਹਾਂਜੀ, ਆਪਾਂ ਹੁਣੇ ਕੀਤਾ ਬਸ ਦੱਸੋ ਕੀ ਬਣਾਇਆ ਤੁਸੀਂ ਅੱਜ,
ਅਸੀਂ, ਅੱਜ ਆਲੂ ਦਾ ਪਰਾਂਠਾ ਬਣਾਇਆ ਜੀ।
ਹੋਰ ਵਧੀਆਂ ਵਾ ਵਾ
ਹਾਂਜੀ ਹਾਂਜੀ, ਤੁਹਾਨੂੰ ਪਸੰਦ ਲੱਗਦਾ।
ਹਾਂਜੀ, ਹਾਂਜੀ।
ਹਾਂਜੀ, ਚਲੋ।
ਕਿਹੜੇ ਪੰਜਾਬੀ ਨੂੰ ਨਹੀਂ ਪਸੰਦ ਹੋਊਗਾ।
ਹਾਂਜੀ ਹਾਂਜੀ, ਉਹ ਤਾਂ ਹੈਗਾ, ਉਹ ਤਾਂ ਹੈਗਾ ਜੀ, ਉਹ ਤੇ ਜੇ ਸੁਬਾਹ ਸੁਬਾਹ ਖਾਣ ਨੂੰ ਹੋਰ ਕੀ ਚਾਹੀਦਾ‌।
ਹਾਂਜੀ, ਆਲੂ ਦਾ ਪਰਾਂਠਾ ਹੋ ਤੇ ਨਾਲ ਚਾਹ।
ਹਾਂਜੀ, ਹਾਂਜੀ, ਹਾਂਜੀ ਉਹ ਤਾਂ ਹੈ। ਚਾਹ ਤਾਂ ਪੰਜਾਬੀਆਂ ਦੀ ਵੇਖੋ ਜੀ ਮੇਨ, ਸਮਝ ਲੋ ਹਨਾ।
ਹਾਂਜੀ ਓਹੀ ਚਾਹ ਪੀਣਾ ਤਾਂ ਰਹਿ ਨਹੀਂ ਸਕਦੇ ਕੋਈ। ਹਾਂਜੀ
ਤੁਸੀਂ ਸੁਣਾਓ
ਹੋਰ ਆਪਾ ਤੇ
ਹ
ਹਾਂਜੀ
ਮੈਂ ਤੁਸੀਂ ਪੰ ਕਦੋਂ ਦੇ ਆਏ ਜੇ ਪੰਜਾਬ
ਆਪਾਂ ਹਰ ਸਾਲ ਆਉਂਨੇ ਹਾਂ ਪੰਜਾਬ
ਅੱਛਾ ਅੱਛਾ ਅੱਛਾ ਅੱਛਾ ਅੱਛਾ
ਹਾਂਜੀ ਹਾਂਜੀ
ਹੈਲੋ
ਹਾਂਜੀ ਹਾਂਜੀ
ਮੈਂ ਵਧੀਆ ਲੱ ਪੰਜਾਬ ਆ ਕੇ
ਹਾਂਜੀ ਹਾਂਜੀ ਬਹੁਤ ਵਧੀਆ ਉੱਥੇ ਪੰਜਾਬ ਦੇ ਸਾਰੇ ਜਾਣੇ ਸਾਡੇ ਉੱਥੇ ਹੀ ਆ ਰਿਲੇਟਿਵ ਸਾਰੇ
ਓਕੇ ਓਕੇ ਓਕੇ ਫੇਰ ਤੇ ਮਜ਼ਾ ਆਉਂਦਾ ਹੋਣਾ ਟਾਈਮ ਹੀ ਨਹੀਂ ਮਿਲਦਾ ਹੋਣਾ ਕਿੰਨੇ ਦਿਨ ਕਿਕ ਕੋ ਰਹੀਏ
ਹਾਂਜੀ ਉਹੀ ਤੇ ਮਜ਼ਾ ਹੀ ਬੜਾ ਆਉਂਦਾ ਉੱਥੇ ਤੇ ਫੇਰ ਬਾਅਦ ਜਦੋਂ ਇੱਕ ਵਾਰੀ ਚੱਲ ਜਈਏ ਤੇ ਫੇਰ ਆਉਣ ਨੂੰ ਨੀ ਵਾਪਸ ਜੀ ਕਰਦਾ
ਹਾਂਜੀ ਹਾਂਜੀ ਉਹ ਤੇ ਚਲੋ ਹੁਣ ਹਨਾ ਜਦੋਂ ਤੁਸੀਂ ਸਟੱਡੀ ਇੱਥੇ ਕਰਦੇ ਜੇ ਫਿਰ ਆਉਣਾ ਹੀ ਪੈਣਾ
ਹਾਂਜੀ ਤਾਂਹੀ ਤੇ ਮਜਬੂਰੀ
ਚਲੋ ਫੇਰ ਕੀ ਗੱਲ ਹੈ ਨਾ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਖਾਣਾ ਹੀ ਹੈ
ਹਾਂਜੀ ਹਾਂਜੀ ਉ
ਹਾਂ ਸੁਣਾਓ ਤੁਸੀਂ ਕੋਲਜ ਚੱਲਦੇ ਪਏ ਕਿ ਬੰਦ ਨੇ ਹਜੇ ਤੁਹਾਡੇ
ਨਹੀਂ ਨਹੀਂ ਹਜੇ ਤੇ ਸਟਾਰਟ ਨਹੀਂ ਹੋਏ ਜੇ ਹੋਣੇ ਸਟਾਰਟ ਥੋੜ੍ਹੇ ਦਿਨਾਂ ਬਾਅਦ
ਓਕੇ ਓਕੇ ਓਕੇ ਹਜੇ ਤੁਸੀਂ ਫ੍ਰੀ ਜੇ ਏਦਾ ਮਤਲਬ
ਹਾਂਜੀ ਹਜੇ ਤੇ ਫ੍ਰੀ
ਓਕੇ ਓਕੇ ਹੋਰ ਸੁਣਾ ਕੋਈ ਗੱਲ ਬਾਤ ਬਾਕੀ ਤੁਹਾਡੇ ਘਰ ਪਰਿਵਾਰ ਠੀਕ ਠਾਕ ਪੇਰੈਂਟਸ ਤੁਹਾਡੇ
ਹਾਂਜੀ ਹਾਂਜੀ ਸਭ ਵਧੀਆ ਠੀਕ ਜੇ
ਓਕੇ ਓਕੇ ਓਕੇ ਓਕੇ
ਹੁਣ ਤੁਹਾਡੇ ਬੱਚੇ ਗਏ ਸਕੂਲ
ਹਾਂਜੀ ਹਾਂਜੀ ਗਏ ਦੇ
ਅੱਛਾ ਵਧੀਆ
ਹਾਂਜੀ ਹਾਂਜੀ ਗਏ ਨਾ ਆਂਗੇ ਘਮ ਦੋ ਵਜੇ ਨਾਲ
ਅਛ ਚਲੋ ਵਧੀਆ ਘਰ ਵੀ ਘਰ ਵੀ ਬੋਰ ਹੀ ਹੁੰਦੇ ਐ ਸਾਰਾ ਦਿਨ ਹ
ਹਾਂਜੀ ਹਾਂਜੀ ਹਾਂਜੀ ਨਹੀਂ ਛੁਟੀਆਂ ਰਹੀਆਂ ਮਹੀਨੇ ਦੀਆਂ ਹੋਣ ਕਰ ਲੀ ਐਸ਼ ਹੁਣ ਫੇਰ ਅੱਗੇ ਸਕੂਲ
ਅੱਛਾ ਅੱਛਾ ਛੁੱਟੀਆਂ ਕਿਤੇ ਗਏ ਘੁੰਮਣ ਵਾਸਤੇ ਛੁੱਟੀਆਂ ਚ
ਹਾਂਜੀ ਘੁੰਮਣ ਵਾਸਤੇ ਗਏ ਸੀ ਜੀ ਕਾਫ਼ੀ ਜਗਾ ਘੁੰਮ ਫਿਰ ਕੇ ਆਏ ਹ ਅਸੀਂ ਗੁਰਦੁਆਰਾ ਸਾਹਿਬ ਘੁੰਮੇ ਸੀ
ਅੱਛਾ
ਬੱਚਿਆਂ ਨੂੰ ਕਿਹਾ ਚਲੋ ਥੋੜ੍ਹਾ ਆਪ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਵਾ
ਹਾਂਜੀ ਹਾਂਜੀ ਉਹੀ
ਸਟੇ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਨਾ ਦੱਸਾਂਗੇ ਕੌਣ ਦੱਸੂਗਾ ਫੇਰ ਹਨਾ
ਹਾਂਜੀ ਉਹੀ।
ਅ ਗੁਰਦੁਆਰਾ ਸਾਹਿਬ ਚਿਲਜੀ ਦਾ ਵਾ। ਛੁੱਟੀਆਂ ਦੇ ਵਿੱਚ ਫੇਰ ਹੋਰ ਏਦਾਂ ਜਗ੍ਹਾ ਨੇ, ਜਿੱਥੇ ਘੁੰਮ ਫਿਰਦਾ ਵਾ।
ਅੱਛਾ ਅੱਛਾ ਵਧੀਆ ਫਿਰ ਤੇ।
ਹਾਂਜੀ ਸਾਡਾ ਪਿੰਡ ਬੱਚਿਆਂ ਨੂੰ ਘੁਮਾਇਆ, ਹੋਰ ਜਗ੍ਹਾ ਹੈਗੀਆਂ ਇੱਕ ਦੋ
ਹਾਂਜੀ ਉਹ ਤੇ ਬੜੀ ਵਧੀਆ ਚੀਜ਼ ਦੇਖਣ ਵਾਸਤੇ, ਪੂਰਾ ਹਿਸਟਰੀ ਦੇ ਬਾਰੇ ਹੁੰਦਾ ਉੱਥੇ।
ਹਾਂਜੀ ਹਾਂਜੀ, ਉੱਥੇ ਨਾ ਹਰ ਚੀਜ਼ ਜਿਵੇਂ ਪੁਰਾਣੀਆਂ ਚੀਜ਼ਾਂ, ਜਿਨਾਂ ਦੇ ਬਾਰੇ ਬੱਚਿਆਂ ਨੂੰ ਹੁਣ ਖਾਸ ਕਰਕੇ ਪਤਾ ਹੀ ਨਹੀਂ ਹੈ।
ਹਾਂਜੀ ਉਹੀ।
ਪਲੇਸ ਜਿਵੇਂ ਸਾਡੇ ਚੜਕੇ
ਹਾਂਜੀ ਉਹੀ ਨਾਲ ਟੀਵੀ ਟੂਵੀ ਸਭ ਪੁਰਾਣੇ ਵਾਲੇ।
ਹਾਂਜੀ, ਹਾਂਜੀ, ਹਾਂਜੀ ਉਹੀ ਨਾ। ਹੁਣੱ ਹੁਣ ਜਿਆਦਾਤਰ ਪਤਾ ਹੀ ਨੀ ਹੈ, ਕਿਉਂਕਿ ਲੋਕਾਂ ਪਿੰਡਾਂ ਵਾਲਿਆਂ ਨੇ ਵੀ, ਹੈ ਨਾ ਇਹ ਚੀਜ਼ਾਂ ਰੱਖੀਆਂ ਨੀ ਹੈਗੀਆਂ ਸੈਰਾਂ ਵਾਲਣ ਸਾਂ ਨਹੀਂ ਰੱਖੀਆਂ ਹੈਗੀਆਂ।
ਹਾਂਜੀ, ਉਹੀ।
ਵੀ ਇਹ ਚੀਜ਼ਾਂ ਖਤਮ ਹੋ ਗਈਆਂ ਨੇ ਹੁਣ
ਹੁਣ ਕਹਿੰਦੇ ਆ ਵੀ ਘਰ ਵੀ ਰੱਖੀ ਰੱਖ ਕੇ ਨੀ, ਕੋਈ ਵੀ ਕਹਿੰਦੇ ਪੁਰਾਣਾ ਰਿਵਾਜ਼
ਹਾਂਜੀ ਹਾਂਜੀ ਖੁਸ਼ ਨੀ ਹੈਗਾ ਤੇ ਛੁੱਟ ਦਿੰਦੀਆਂ ਨੇ।
ਹ
ਇਹ ਬੱਚੇ ਨੂੰ ਫੇਰ ਠੀਕ ਹੈ ਨਾ ਇਹੋ ਜਿਹੀ ਜਗ੍ਹਾ ਤੇ ਜਿੱਥੇ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕੀ ਸੀ ਪੰਜਾਬੀ ਜਾਂ ਕਿੱਦਾਂ,
ਹਾਂਜੀ ਉਹ ਵੀ।
ਘੁੰਮ ਫਿਰ ਆਂਦੇ ਨਾਲੇ ਦੇਖ ਤੁਸੀਂ ਵੀ ਦੇਖਿਆ ਸਾਡਾ ਪਿੰਡ।
ਹਾਂਜੀ, ਹਾਂਜੀ, ਆਪਾਂ ਵੀ ਵੇਖਣਗੇ ਹੀ ਇਸ ਵਾਰ।
ਚੰਗਾ ਲੱਗਾ ਤੁਹਾਨੂੰ।
ਹਾਂਜੀ ਹਾਂਜੀ ਬਹੁਤ ਵਧੀਆ ਨਾਲ ਉਥੇ ਖਾਣ ਪੀਣ ਵਾਸਤੇ ਵੀ ਬਹੁਤ ਵਧੀਆ।
ਹਾਂਜੀ ਹਾਂਜੀ ਹਾਂਜੀ ਸਾਨੂੰ ਬਹੁਤ ਵਧੀਆ ਹੈ, ਨਾ ਸਾਰਾ ਆਪਣਾ ਪੰਜਾਬੀ, ਫੂਡ ਮਿਲ ਜਾਂਦਾ ਉੱਥੇ।
ਹਾਂਜੀ ਨਾਲ ਮੱਕੀ ਦੀ ਰੋਟੀ ਵੀ ਮਿਲ ਜਾਂਦੀ, ਸਰਸੋਂ ਦਾ ਸਾਗ ਵੀ।
ਹਾਂਜੀ ਹਾਂਜੀ ਹਾਂਜੀ ਹ ਨਾ ਸਾਰਾ ਆਪਣਾ ਪੰਜਾਬੀ ਭੋਜਨ, ਜਿੱਦਾਂ ਪਹਿਲਾਂ ਖਾਂਦੇ ਹੁੰਦੇ ਸੀ, ਸਭ ਕੁੱਝ ਮੰਜੇ ਪੀੜੇ ਉੱਥੇ ਲੱਗੇ।
ਹਾਂਜੀ, ਹਾਂਜੀ, ਉਹ ਵੀ ਉਹ ਤੇ ਵੱਡਾ ਮੰਜ਼ਾ ਤੇ ਵ ਕਿੰਨੇ ਲੋਕੀ ਬਹਿ ਜਾਂਦੇ ਉੱਥੇ।
ਹਾਂਜੀ, ਹਾਂਜੀ, ਵੀ ਅੱਜ ਕੱਲ੍ਹ ਤੇ ਨਾ ਉਹ ਲੋਕਾਂ ਨੂੰ ਬੈਡ, ਕੁਰਸੀਆਂ, ਸੋਫੇ
ਹਾਂਜੀ, ਉਹੀ ਜ਼ਿਆਦਾ ਹੁਣ ਉਹੀ ਹੋ ਸਕਦੇ ਘਰ ਚ ਤੇ
ਹਾਂਜੀ, ਹਾਂਜੀ, ਹਾਂਜੀ, ਫਿਰ ਏਦਾਂ ਇਹ ਹੁੰਦਾ, ਕਿ ਬੱਚਿਆਂ ਨੂੰ ਲੈ ਕੇ ਗਏ ਸੀ। ਫੇਰ ਉਹਨੂੰ ਪਤਾ ਲੱਗੇ,
ਹਾਂਜੀ ਵਧੀਆ ਗੱਲ।
ਹਾਂਜੀ, ਹਾਂਜੀ, ਹੋਰ ਤੁਸੀ ਸੁਣਾਓ, ਤੁਹਾਡੇ ਮੰਮਾ ਠੀਕ ਠਾਕ।
ਹਾਂਜੀ ਸਭ ਵਧੀਆ ਠੀਕ ਜੇ
ਅੱਛਾ ਅੱਛਾ, ਹੁਣ ਕਦੋਂ ਆ ਰਹੇ ਜੀ ਪੰਜਾਬ ਚ
ਹੁਣ ਉਹੀ ਅਗਲੇ ਸਾਲ।
ਅੱਛਾ ਅੱਛਾ, ਸਾਲ ਬਾਅਦ ਹੀ ਤੁਸੀਂ ਆਉਂਦੇ ਜੇ।
ਹਾਂਜੀ, ਹਾਂਜੀ, ਹਰ ਸਾਲ ਬਾਅਦ।
ਅੱਛਾ, ਅੱਛਾ, ਅੱਛਾ, ਹੋ ਤੁਹਾਡਾ ਭਰਾ ਹੋ ਭੈਣ ਭਰਾ ਤਾਡੇ ਛੋਟੇ ਨੇ ਤਾਡੇ ਕੇ ਵੱਡੇ ਨੇ?
ਉਹ ਭਰਾ ਛੋਟਾ ਜੀ।
ਅੱਛਾ, ਅੱਛਾ, ਅੱਛਾ, ਉਹ ਵੀ ਸਟੱਡੀ ਕਰਦਾ?
ਹਾਂਜੀ, ਉਹ ਵੀ ਸ ਉਹ ਵੀ ਸਟੱਡੀ ਕਰਦਾ।
ਓਕੇ ਓਕੇ, ਚਲੋ ਵਧੀਆ ਵਧੀਆ।
ਹਾਂਜੀ।
ਹਮ ਛੋਟੇ ਭਰਾ ਜ ਸ਼ਰਾਰਤੀ ਹੀ ਹੁੰਦੇ ਨੇ। ਕ ਕਰ ਉਹੀ ਨਾ ਮੇਰੇ ਵੀ ਬੱਚੇ ਨਾ ਬੇਟਾ ਛੋਟਾ, ਉਹ ਬਹੁਤ ਸ਼ਰਾਰਤਾ ਕਰਦਾ ਬੇਟੀ ਵੱਡੀ ਹੈ।
ਅੱਛਾ, ਅੱਛਾ।
ਹਾਂਜੀ, ਹਾਂਜੀ, ਉਹ ਮੈਂ ਕਿਹਾ ਕਿ ਛੋਟੇ ਜਿਹੜੇ ਜ਼ਿਆਦਾ ਸਰਾਰਤੀ ਹੁੰਦੇ, ਉਹ ਤਾਂ ਲਾਡਲੇ ਹੁੰਦੇ ਨਾ ਜ਼ਿਆਦਾ।
ਹਾਂਜੀ ਇਹ ਇਹ ਸਾਡਾ ਵੱਲ ਵੀ ਬੜੀ ਸ਼ਰਾਰਤ ਕਰਦਾ ਰਹਿੰਦਾ।
ਅ ਅੱਛਾ, ਅੱਛਾ, ਵਧੀਆ ਹਾਂਜੀ, ਹਾਂਜੀ, ਏਸੇ ਕਹਿੰਦੇ ਨਾ ਕਿ ਬੱਚਿਆਂ ਨੂੰ ਘੁਮਾਉਣਾ ਚਾਹੀਦਾ, ਕਿ ਬੱਚੇ ਜ਼ਿਆਦਾ ਫੋਨ ਚ, ਗੇਮਾਂ ਨੀ ਹੁਣ ਖੇਡਦੇ ਹੈਗੇ।
ਹਾਂਜੀ, ਹਾਂਜੀ।
ਹੁਣ ਤੇ ਬੱਚੇ ਸਕੂਲੋਂ ਆ ਕੇ ਕੇ ਫੋਨ ਦੇ ਦੋ।
ਉਹੀ ਫੋਨ ਦੇ ਬਿਨਾਂ ਤੇ ਰਹਿੰਦੇ ਹੀ ਨੀ।
ਹਾਂਜੀ, ਹਾਂਜੀ, ਉਹੀ ਨਾ ਪਹਿਲਾਂ ਇਹ ਹੁੰਦਾ ਸੀ, ਕਿ ਬੱਚਿਆਂ ਨੇ ਬਾਹਰ ਖੇਡਣਾ ਹਨਾ, ਮਿੱਟੀ ਕੱਟੇ ਵਿੱਚ। ਬੱਚੇ ਵਧੇ ਬੋਲਦੇ ਹ ਹੁਣ ਬੱਚੇਹ ਉਹਨਾਂ ਵਿੱਚ ਨਹੀਂ ਹੈਗਾ, ਇੰਨੀ ਹਨਾ, ਇਹ ਪਹਿਲਾਂ ਨਿਊਜ਼ ਮਿਲਦਾ ਸੀ ਮਿੱਟੀ ਘੱਟੇ ਜੋ ਸਾਨੂੰ, ਅਸੀਂ ਕਹਿੰਦੇ ਮਿੱਟੀ ਘਟਾ ਚੰਗਾ ਨਹੀਂ ਹੁੰਦਾ। ਪਰ ਉਹ ਚੰਗਾ ਹੁੰਦਾ ਸੀ। ਬੱਚੇ ਬਿਮਾਰ ਨਹੀਂ ਹੁੰਦੇ ਜ਼ਿਆਦਾ।
ਹਾਂਜੀ, ਹੁਣ ਤੇ ਜਦੋਂ ਮਰਜ਼ੀ ਬਿਮਾਰੀ ਪੈ ਜਾਂਦੀ
ਝਾਟੀ ਜ ਕਮ ਵਗੈਰਾ ਹੋ ਜਾਂਦਾ ਵਾ।
ਹਾਂਜੀ, ਹਾਂਜੀ, ਉਹੀ ਹੁਣ ਟੀ ਵੀ ਦੇਖ ਕਹਿੰਦਾ ਵੀ ਬੱਚੇ ਨੇ ਘਟਾ ਦਿੱਤਾ, ਹੁਣ ਫੋਨ ਹੀ ਬਸ ਫੋਨ ਹੀ ਵੇਖਦੇ ਰਹਿੰਦੇ
ਹਾਂਜੀ, ਹਾਂਜੀ ਟੀ ਵੀ ਚ, ਮੈਨੂੰ ਲੱਗਦਾ ਇੱਕ ਦਿਨ ਖਤਮ ਹੀ ਹੋ ਜਾਣਾ, ਕੰਮ ਹੀ ਟੀਵੀਆਂ ਦਾ ਲਕ ਕੈਮਰੇ ਜੋਗੇ ਰਹਿ ਜਾਣੇ ਆ, ਕਿ ਕੈਮਰੇ ਲਾਏ ਫਿਰ ਟੀ ਵੀ ਲਾਇਆ ਵਾ ਦਾਂ ਕੌਣ ਹਣ ਤੇ ਕੋਈ ਖ਼ਬਰਾਂ ਨੀ ਸੁਣਦਾ ਖ਼ਬਰਾਂ ਦਾ ਨੀ ਪਤਾ। ਕਿਹੜੀ ਖ਼ਬਰ ਆਉਗੀ ਜ।
ਉਹੀ ਤੇ ਹੁਣ ਖ਼ਬਰਾਂ ਕੋ ਧਿਆਨ ਹੀ ਨੀ ਕਰਦਾ।
ਹਾਂਜੀ, ਹਾਂਜੀ, ਹਾਂਜੀ, ਉਹ ਤਾਂ ਹੈਗਾ।
ਹਾਂਜੀ, ਹਾਂਜੀ, ਮੈਂ ਕਰਨਾਂ ਡ ਬੀਕੋਮ।
ਓਕੇ ਓਕੇ ਓਕੇ ਚਲੋ ਵਧੀਆ।
ਹਾਂਜੀ, ਹਾਂਜੀ।
ਇੱਥੇ ਕਰੋਗੇ ਅੱਗੇ ਜੋਓ ਕਿ ਆਓਗੇ ਪੰਜਾਬ।
ਦੇਖਦੇ ਹਾਂ ਜੇ,
ਹਮ ਸ ਨਹੀਂ ਤਾਂ ਕਈ ਵਾਰੀ ਹੁੰਦਾ, ਕਿ ਚਲੋ ਪੰਜਾਬ ਜਾ ਕੇ ਜੋਬ ਕਰ ਦਿੰਦੇ ਆ ਸਟੱਡੀ ਇੱਥੇ ਕੀਤੀ ਆ।
ਹਾਂਜੀ, ਹਾਂਜੀ ਵੇਖੋ ਕੀ ਹੁੰਦਾ।
ਹਾਂ ਹਾਂ ਜਿੱਥੇ ਮੈਂ ਦਾਣਾ ਪਾਣੀ ਲਿਖਿਆ, ਹਨਾ ਗੱਲ ਤੇ ਦਾਣੇ ਪਾਣੀ ਲਿ ਜੇ ਪੰਜਾਬ ਦਾ ਲਿਖਿਆ ਹੋ ਗਿਆ, ਤਾਂ ਪੰਜਾਬ ਆ ਜਾਓਗਾ, ਨਹੀਂ ਤੇ ਫਿਰ
ਨਹੀਂ, ਹਾਂਜੀ ਉਹੀ ਤੇ
ਹਮ ਹਮ ਇੱਥੇ ਵੀ ਵਧੀਆ ਹਨਾ, ਜੋਬ ਮਿਲ ਜਾਂਦੀ ਹੋਏਗੀ।
ਹਾਂਜੀ, ਮਿਲ ਜਾਂਦੀ।
ਇੱਥੇ ਪ੍ਰਾਈਵੇਟ ਵੀ ਮਿਲ ਜਾਂਦੇ, ਇਥੇ ਪੰਜਾਬ ਵਿੱਚ ਪ੍ਰਾਈਵੇਟ ਥੋੜਾ ਘੱਟ ਹੀ ਬੈਂਕ ਵਗੈਰਾ ਚ ਹੀ ਹੈ। ਓਦਾਂ ਇਨਾ ਨੀ ਹੈਗਾ
ਹਾਂਜੀ, ਹਾਂਜੀ।
ਕ ਹੋਰ ਸੁਣਾ ਕੋਈ ਗੱਲਬਾਤ ਤੁਸੀਂ?
ਹੋਰ ਸਭ ਵਧੀਆ, ਤੁਸੀਂ ਉੱਥੇ ਸਾਡੇ ਪਿੰਡ ਦੀ ਜਾਗੋ ਵੇਖੀ ਸੀ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਹ ਤੁਹਾਡੇ ਇੱਥੇ ਵਿਆਹਾਂ ਵਿੱਚ ਨੀ ਨਿਕਲਦੀ ਹੈਗੀ, ਸਾਡੇ ਇੱਥੇ ਵਿਆਹਾਂ ਵਿੱਚ ਵੀ ਜਾਗੋ ਕਰਦੇ ਨੇ।
ਨਹੀਂ ਇੱਥੇ ਕਿੱਥੇ ਜਾਗੂ ਕੁਛ ਨੀ ਹੁੰਦਾ ਪੰਜਾਬ ਵਾਈਏ ਤੇ ਫੇਰ ਉਦੋਂ ਹੀ ਜੇ ਕੋਈ ਵਿਆਹ ਸ਼ਾਦੀ ਹੁੰਦੀ ਉੱਥੇ ਵੇਖ ਸਕਦੇ ਹਾਂ ਆਪਾਂ
ਤੁਸੀਂ ਵਿਆਹ ਕੋਈ ਅਟੈਂਡ ਕੀਤਾ ਪੰਜਾਬ?
ਨਹੀਂ ਨਹੀਂ ਆਪਾਂ ਤੇ ਨੀ, ਮਤਲਬ ਕਿ ਜਾਂ ਫਿਰ ਆਪਾਂ ਛੋਟੇ ਹੋਣੇ, ਉਦੋਂ ਕੀਤਾ ਫੋਨ ਤੇ ਨੀ
ਓਕੇ ਓਕੇ ਓਕੇ, ਅੱਛਾ ਹੁਣ ਤੁਹਾਡੇ ਭੈਣ ਭਰਾ ਜਿਵੇਂ ਰੈਲੇਟਿਵ, ਤੁਂ ਜੰਨੇ ਕਿਸੇ ਦਾ ਹੋਏਗਾ ‌। ਫਿਰ ਤੁਸੀਂ ਤੁਸੀਂ ਵੇਖੋਗੇ ਹਨਾ ਨਾ, ਪੰਜਾਬ ਦੀ ਜਾਗੋ। ਜਾਗੋ ਤੇ ਹੁਣ ਹਰ ਵਿਆਹ ਵਿੱਚ ਕਰਦੇ, ਬੜੀ ਵਧੀਆ ਲੱਗਦਾ ਵਾਂ।
ਅੱਛਾ, ਸਾਡੇ ਤੇਥ ਕੁਛ ਹੁੰਦਾ ਨੀ ਜਾਗੋ ਵਿੱਚ।
ਅੱਛਾ ਅੱਛਾ, ਹਮ ਜਿਵੇਂ ਇੱਥੇ ਢੋਲ ਵਗੈਰਾ, ਸਭ ਕੁਝ ਏਦਾਂ ਕਰਕੇ।
ਨਹੀਂ ਦੱਸ ਮਤਲਬ ਹੁੰਦੀ, ਪਰ ਇੰਨੀ ਵਧੀਆ ਨੀ ਹੁੰਦੀ ਜਿੰਦਾ, ਪੰਜਾਬ ਵਾਲੇ ਹੁੰ‌। ਦੀਨਾ ਹੁੰਦਾ, ਦੀਵ ਹੁੰਦੀ।
ਓਕੇ ਓਕੇ ਤੁਹਾਨੂੰ ਪੰਜਾਬੀ ਕੱਪੜਾ ਪਸੰਦ ਹੈ।
ਉਹ ਮਤਲਬ ਪਾਰੀ ਦੇ ਵਿੱਚਵਾ ਕਦੀ ਕਦੀ,
ਨਹੀਂ ਜਿਵੇਂ ਕੋਈ ਫੰਕਸ਼ਨ ਹੋਵੇ, ਤੇ ਜਿਵੇਂ ਚਲੋ ਤੁਸੀਂ ਪੰਜਾਬ ਦਾ ਫੰਕਸ਼ਨ ਵੇਖੋਗੇ, ਜਿਵੇਂ ਸਾਡੇ ਇਥੇ। ਪੰਜਾਬ ਚ ਸ਼ਾਦੀ ਹੁੰਦੀ ਹੈ ਨਾ, ਜਾਗੋ ਤੇ ਦੀਏ ਵਗੈਰਾ ਘੁੰਮਦੇ ਨੇ,
ਹਾਂਜੀ ਹਾਂਜੀ।
ਹਾਲ ਹਨਾ, ਉਹ ਇੱਕੱਦਾਂ ਪੰਜਾਬੀ ਜਿਵੇਂ ਪਹਿਲਾਂ ਹੁੰਦੇ ਸੀ ਨਾ, ਓਦਾਂ ਬਣਦੇ ਨੇ ਹੁਣ ਪਰਾਂਦੇ ਇਹ ਰਿਵਾਜ਼ ਹੁਣ, ਫੇਰ ਆ ਗਿਆ ਪਹਿਲਾਂ ਤਾਂ ਹਟ ਗਿਆ ਸੀ, ਹੁਣ ਫੇਰ ਇਹ ਲੱਗ ਰਿਹਾ ਬਾਜ਼ਾਰ।
ਹਾਂਜੀ, ਹੁਣ ਕੋਈ ਵਿਆਹ ਸ਼ਾਦੀ ਆਏ, ਉੱਥੇ ਤੇ ਫੇਰੀ ਪਾਈਏ
ਅੱਛਾ, ਹੋਰ ਸੁਣਾਓ
ਹੋਰ ਸਭ ਵਧੀਆ ਜੀ, ਠੀਕ ਜ ਤੁਹਾਡਾ ਮੌਸਮ ਕਿੱਦਾਂ ਦਾ ਉੱਥੇ।
ਸਾਡੇ ਮੌਸਮ ਜੇ ਦੋ ਤਿੰਨ ਦਿਨ ਹੋ ਚਲੇ ਜੇ ਹੁਣ ਮੀਂਹ ਪੈ ਡਿਆ ਜੇ ਸ਼ਾਮਾਂ ਨੂੰ ਆ ਜਾਂਦਾ ਰੋਜ਼ ਹੀ ਮੈਂ, ਮਤਲਬ ਬੱਦਲ ਜਾਇਆ ਹੋਣ ਵਾ। ਸਾਰੀ ਦਿਹਾੜੀਧਾਂ ਕਦੀ ਧੁੱਪ ਨਿਕਲਿਆ ਕਦੀ ਬੱਦਲ ਹੋ ਗਿਆ। ਤੇ ਫੇਰ, ਹੁਣ ਮੀਂਹ ਪੈ ਜਾਂਦਾ। ਕਿ ਮੌਸਮ ਠੀਕ ਹੈ, ਪਤਾ ਵਾਹ ਵਾ ਗਰਮੀ
ਹਾਂਜੀ, ਉ ਓਹੀ ਗਰਮੀ ਵਾ ਵਾ ਪੈਣਡੀ ਹੈ।
ਹਾਂਜੀ ਹਾਂਜੀ ਹੋਰ, ਸਾਂ ਠੀਕ ਆ ਬਸ।
ਚਲੋ, ਵਧੀਆ ਫੇਰ, ਜਿਆਦਾ ਗਰਮੀ ਸਹਿਣ ਹੁੰਦੀ
ਨਾ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਸਗੋਂ ਤੁਹਾਡੇ ਇੱਧਰ ਦਾ ਵਾਦਰ ਹੀ ਠੀਕ ਆ ਕਹਿੰਦੇ ਰਹਿੰਦਾ। ਇੱਕੋ ਜਿਹਾ ਰਹਿੰਦਾ ਵ ਨਾ ਤੇ ਗਰਮੀ ਨਾ ਠੰਢ ਹੁੰਦੀ।
ਹਾਂਜੀ ਹਾਂਜੀ, ਉਹੀ।
ਪੰਜਾਬ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ, ਗਰਮੀ ਬਰਦਾਸ਼ਤ ਨਹੀਂ ਹੁੰਦੀ ਹੈਗੀ।
ਹਾਂ ਹਾਂ, ਅੱਛਾ
ਹਾਂਜੀ ਹਾਂਜੀ, ਠੰਢ ਵੀ ਕਾਫ਼ੀ ਪੀਦੀ ਗਰਮੀ ਵੀ ਕਾਫ਼ੀ ਪੈਂਦੀ।
ਅੱਛਾ-ਅੱਛਾ।
ਹਾਂਜੀ -ਹਾਂਜੀ- ਹਾਂਜੀ- ਹੋਰ ਤੁਸੀਂ ਸੁਣਾਓ।
ਹੋਰ ਸਾਡੇ ਤੇ ਠੀਕ ਹੀ ਰਹਿੰਦਾ ਮੌਸਮ
ਚਲੋ, ਵਧੀਆ-ਵਧੀਆ, ਮੌਸਮ ਠੀਕ ਹੀ ਚਾਹੀਦਾ।
ਜ਼ਿਆਦਾ ਗਰਮੀ ਪੈਣ ਡ ਭਜੀ ਫ ਬਾਰਿਸ਼ ਹੋਣ ਡ ਭ ਫਿਰ
ਆੋ ਉਹ ਪਤਾ ਲੱਗ ਜਾਂਦਾ ਨਾ।
ਹਾਂਜੀ।
ਬਾਰਸ਼ ਜਿਵੇਂ ਹੁਣ ਪੈਂਦੀਆਂ ਰਹੀਆਂ ਵਾ, ਹੁਣ ਏਹ ਲਪਤਾਵਾਂ ਦਾ ਸਟਾਰਟ ਹੋ ਜਾਣਾ ਵਾ। ਫਿਰ ਬਸਾਂ ਘੱਟ ਜਾਂਦੀਆਂ।
ਹਾਂਜੀ।
ਫਰ ਗਰਮੀ ਹੋ ਜਾਂਦੀ ਆ ਹੁਣ ਦੋ ਕੁ ਮਹੀਨੇ ਹੈਗੀ ਆ ਫੇਰ ਠੀਕ ਹੋ ਜਾਣਾ ਵੈਦਰ।
ਹਾਂਜੀ, ਪਹਿਲਾਂ ਸਾਡੇ ਵਾਵਾ ਠੰਡਾ ਮੌਸਮ ਹੋ ਗਿਆ ਸੀ ਦੋ-ਤਿੰਨ ਦਿਨਾਂ ਦਾ। ਹੁਣ ਫੇਰ ਥੋੜੀ ਗਰਮੀ ਹੋਣ ਧੁੱਪ-ਧੁੱਪ ਨਿਕਲਣੈ ਪਈ ਏ।
ਹਾਂ, ਤੁਹਾਡੇ ਇੱਧਰ ਏਸੀ ਨ ਨਾ ਚੱਲਦੇ ਹੁਣ ਜਿਵੇਂ, ਸਾਡੇ ਪੰਜਾਬ ਚ ਏਸੀ ਬਹੁਤ ਚੱਲਦੇ ਨੇ ਗਰਮੀਆਂ ਦੇ ਵਿੱਚ।
ਸਾਹਾਡੇ ਇੱਥੇ ਤੇ ਨਹੀਂ ਸੀ ਚੱਲਦੇ।
ਹਾਂ ਇੱਥੇ ਪੱਖਿਆਂ ਚੱਲ ਜਾਂਦਾ, ਅੱਛਾ ਸਾਡੇ ਇਥੇ ਏ ਸੀ ਤੋਂ ਬਗੈਰ ਤਾਂ ਰਿਹਾ ਨੀ ਜਾਂਦਾ ਗਰਮੀਆਂ ਦੇ ਵਿੱਚ ਇੰਨੀ ਗਰਮੀ ਹੋ ਜਾਂਦੀ।
ਆਵ ਤੇ ਐਸ ਮਹੀਨੇ ਚ ਵੀ ਕੰਬਲ ਲੈ ਕੇ ਸੁੱਤੇ ਹਨੇ ਰਾਤ ਨੂੰ।
ਓਕੇ-ਓਕੇ ਚਲੋ ਫੇਰ ਤੇ ਵਧੀਆ ਤੁਹਾਡਾ ਤੇ ਮੈਂ ਆਈ ਸੀ ਇੱਕ ਵਾਰੀ ਬੰਗਲੋਰ
ਅੱਛਾ-ਅੱਛਾ
ਦੋ ਕੁ ਸਾਲ ਹੋ ਗਏ ਦੋ ਤਿੰਨ ਸਾਲ ਉਦੋਂ ਮੈਂ ਆਈ ਸੀ ਮੇਰੀ ਸਿਸਟਰ ੲਥੇ ਰੇਦੀ ਉਹਦੇ ਕੋਲ ਆਈ ਸੀ। ਥੋੜਾ ਘੁੰਮ ਆਏ ਐ ਸੀ, ਵਸ਼ਲੂ ਵਗੈਰਾ ਗਏ ਸੀ। ਮੈਂ ਮਾਰਕੀਟ ਵਿੱਚ ਘੁੰਮ ਰਹੀ ਮੇਨ ਮਾਰਕੀਟ ਜੇਹੜੀ ਆ ਉੱਥੇ ਗਏ ਘੁੰਮਣ ਵਾਸਤੇ ਤੇ ਵਦੀਆ ਲੱਗਾ ਸੀ
ਹਾਂਜੀ ਇੱਥੇ ਵੈਸ ਵੀ ਵਾਹ ਬੜਾ ਕੁੱਛ ਹੈ, ਘੁੰਮਣ ਵਾਸਤੇ ਵੀ
ਹਾਂਜੀ-ਹਾਂਜੀ ਤੁਸੀਂ ਸਾਨੂੰ ਪਲੇਸ ਦੱਸਦੇਨਾ ਫੇਰ ਅਸੀਂ ਆਵਾਂਗੇ ਅਸੀਂ ਉੱਥੇ-ਉੱਥੇ ਘੁੰਮ ਕੇ ਆਵਾਂਗੇ ਨਾ।